ਹਾਂਜੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਠੀਕ ਹੋ ਤੁਸੀਂ
ਬਸ ਵਧੀਆ ਤੁਸੀਂ ਠੀਕ ਹੋ
ਹਾਂਜੀ ਹਾਂਜੀ ਮੈਂ ਵੀ ਵਧੀਆ
ਕੀ ਕਰ ਰਹੇ ਸੀ
ਬਸ ਮੈਂ ਹੁਣੇ ਬਾਹਰ ਥੋੜਾ ਘੁੰਮ ਰਹੀ ਸੀ ਹਵਾਈ ਨਹੀਂੀ ਚੱਲ ਰਹੀ ਮੈਂ ਕਿਹਾ ਚੱਲ ਥੋੜਾ ਦੇਰ ਥੋੜੀ ਦੇਰ ਤੁਹਾਡੇ ਨਾਲ ਗੱਲ ਹੀ ਕਰ ਲ ਨੀ ਦੀ ਨ ਆ ਰਹੀ ਸੀ ਪਰ ਬਾਹਰ ਵੀ ਹਾਂਜੀ ਜੀ ਬਆਰ ਵੀ ਪੂਰਾ ਗੁੰਮਾ ਬਿਲਕੁਲ ਘਟ
ਹਾਂ ਬਾਹਰ ਤੇ ਮੈਂ ਹੁਣੇ ਸੈਰ ਕਰਦੀ ਵੀ ਸੀ ਮੈਂ ਤੇ ਮੈਂ ਕਿਹਾ ਚਲ ਸੈ ਸੈਰ ਕਰਾਂ ਤੇ ਮੈ ਤੇ ਕੁਛ ਵੀ ਨੀ ਇੰਨਾ ਹੁੰਮ ਹੋਇਆ ਪਿਆ ਮੈਂ ਤੇ ਅੰਦਰ ਆ ਗਈ ਮੈਂ ਕਿਹਾ ਏ ਸੀ ਚ ਲਓ ਮਨੂੰ
ਹਾਂ ਬਿਲਕੁਲ ਪਰ ਸਾਰਾ ਦਿਨ ਵੀ ਅਸੀਂ ਥੱਲੇ ਨੀ ਬੈਠਾ ਦਿੰਦਾ ਪੀੜ ਲੱਤਾਂ ਬਾਵਾਂ ਜੋੜ ਸਭ ਪੀੜ ਹੋਣ ਲੱਗ ਗ
ਹਾਂ ਸਹੀ ਗੱਲ ਹੈ
ਮੈਂ ਵੀ ਹੁਣ ਸਵੇ ਸ਼ਾਮ ਦੀ ਬੈਠੇ ਦੀ ਮੈਂ ਕਿਹਾ ਚੱਲ ਹੁਣ ਥੋੜੀ ਦੇਰ ਬਾਹਰ ਜਾਂਦੀ ਬਾਹਰ ਤੇ ਬਹੁਤ ਹੀ ਬੁਰਾ ਹਾਲ ਛਾਹ ਨਿਕਲਦਾ
ਸਹੀ ਗੱਲ ਹੈ
ਹੋਰ ਠੀਕ ਹੋ ਤੁਸੀਂ
ਮੈਂ ਵੀ ਬੱਚਿਆਂ ਨੂੰ ਕਿਹਾ ਮੈਂ ਕਿਹਾ ਅੰਦਰ ਬੈਠੋ ਬਾਹਰ ਤੇ ਲੂ ਚਲਦੀ ਪਈਏ ਅੰਦਰ ਏ ਸੀ ਚੱਲਦਾ ਪਿਆ ਏਸੀ ਚ ਬੈਠੋ
ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਏ ਇੱਕ ਤਾਂ ਸਬਜ਼ੀ ਲੈਣ ਜਾਓ ਬੜਾ ਮੁਸ਼ਕਿਲ ਕੀ ਲੱਗਦਾ ਹੈ ਰਾ ਪਹਿਲਾਂ ਸੋਚਦੇ ਸੀ ਰਾਤ ਨੂੰ ਨਿਕਲੋ ਤੇ ਹੁਣ ਤੇ ਰਾਤ ਨੂੰ ਵੀ ਨੀ ਨਿਕਲਿਆ ਜਾਂਦਾ
ਨਾ ਨਾ ਰਾਤ ਮੈਂ ਹੁਣੇ ਸੈਰ ਕਰਦੀ ਪਈ ਸੀ ਬਾਹਰ ਬਾਹਰ ਸੈਰ ਕਰਦੇ ਕਰਦੇ ਅੰਦਰ ਆਈ ਹਾਂ ਮੈਂ ਕਿਹਾ ਏਸੀ ਚਲਾਓ ਜੀ ਮੇਰੇ ਵਸ ਤਾਂ ਤੇ ਹੈ ਨੀ ਬੱਚਿਆਂ ਨੂੰ ਤੇ ਮੈਂ ਬਾਹਰ ਲੈ ਕੇ ਨੀ ਜਾਂਦੀ ਕੁੜੀ ਤੇ ਮੇਰੀ ਬਿਨਾਂ ਏਸੀ ਤੋਂ ਜਾਂਦੇ ਨੀ ਹੁਣੇ ਪਿੱਛੇ ਸਾਡੇ ਕਿਸੇ ਦੇ ਫੰਕਸ਼ਨ ਸੀਗਾ ਇੱਕ ਮਤਲਬ ਖਾਸ ਹੀ ਨੇ ਤੇ ਉਹਨਾਂ ਦੇ ਘਰ ਗਏ ਆ ਉਹਨਾਂ ਦੇ ਮੁੰਡੇ ਦਾ ਦਸੁੱਠਣ ਵਗੈਰਾ ਕੁਛ ਸੀਗਾ ਤੇ ਪੰਜ ਮਿੰਟ ਵੀ ਨੀ ਰੁਕੀ ਮੇਰੀ ਕੁੜੀ ਤੇ ਚੀਕਾਂ ਮਾਰ ਮਾਰ ਕੇ ਰੋਏ ਛੋਟੀ ਹੈ ਨਾ ਨਾਲੇ ਚਲੋ ਬਈ ਘਰ ਚਲੋ ਕਾਹਲੀ ਹੀ ਜੀ ਪਏ ਉੱਥੇ ਫੇਰ ਜਿੰਨੀ ਦੇਰ ਅਸੀਂ ਪੰਦਰਾਂ ਮਿੰਟ ਜੇ ਜਿਹੜਾ ਕਿ ਦੇਖੋ ਫੋਰਮੈਲਿਟੀ ਜਿ ਕਰਨੀ ਸੀਗੀ ਤੇ ਉਹ ਉਹਨਾਂ ਦੇ ਘਰ ਅੰਦਰ ਵਾਰ ਅੰਦਰ ਵਾਰ ਹੁੰਦੇ ਰਹੇ ਬਹ ਫਿਰ ਅਸੀਂ ਉਹਨਾ ਨੂੰ ਕਿਹਾ ਬਈ ਦੇਖ ਸਾਡਾ ਤਾਂ ਬੱਚਾ ਨੀ ਟਿੱਕਦਾ ਪਿਆ ਤੇ ਤਾਂ ਕਰਕੇ ਆਪਾਂ ਹੁਣੇ ਫਿਰ ਬਾਅਦ ਚ ਆ ਜਾਂਗੇ ਕਹਿੰਦਾ ਚਲੋ ਕੋਈ ਨੀ ਅਸੀਂ ਤੇ ਗਏ ਨੀ ਕੁੱਝ ਵੀ ਰੋਡ ਨਾਲ ਰੋਡ ਰੋਟੀ ਖਾਧੀ ਨਾ ਪਾਣੀ ਪੀਤਾ ਬਸ ਜਾ ਕੇ ਉਹਨੂੰ ਸ਼ਗਨ ਪਾਇਆ ਗਿਫਟ ਦਿੱਤਾ ਨਾਲ ਹੀ ਆ ਗਏ
ਹਾਂਜੀ, ਬੱਚੇ ਤੇ ਅਸੀਂ ਤੇ ਫੇਰ ਵੀ ਅਡਜਸਟ ਕਰ ਲਾਂਗੇ ਥੋੜ੍ਹਾ ਬੱਚੇ ਨਹੀਂ ਕਰ ਪਾਂਦੇ।
ਬੱਚੇ ਬਿਲਕੁਲ ਨੀ ਅੱਜ ਕੱਲ੍ਹ ਬੱਚੇ ਏ ਸੀ ਦੇ ਹਿੱਲੇ ਹੋਏ ਨੇ ਜਿਹੜੇ ਹੁਣ ਹੁਣ ਦੇ ਬੱਚੇ ਨੇ ਨਾ ਇਹ ਤੇ ਏਸੀ ਬਿਨਾ ਰਹਿੰਦੇ ਹੀ ਨਹੀਂ ਇੱਕ ਮਿੰਟ ਨੀ ਰਹਿੰਦੇ
ਮੈਂ ਸਗੋਂ ਰੋਕਦੀ ਆ ਮਰੇ ਬੱਚਿਆਂ ਨੂੰ ਥੋੜਾ ਜਿਹਾ ਏਸੀ ਬੰਦ ਕਰ ਲਿਆ ਕਰੋ ਨਾ ਸੁਣਦੇ ਹੀ ਨਹੀਂ ਪਰ ਉਹਨਾਂ ਦੀ ਕੋਈ ਗਲਤੀ ਨੀ ਗਰਮੀ ਬਹੁਤ ਹੋਈ ਦੀ ਘੁਟਣ ਹੁੰਦੀ ਉਹਨਾਂ ਨੂੰ ਅੱਛਾ ਲੱਗਦਾ ਹੈ
ਹਾਂ
ਹੁਨ ਬਹੁਤ ਅੱਛਾ ਲੱਗਦਾ ਕਿ ਅਸੀਂ ਠੰਡੀ ਹਵਾ ਚ ਬੈਠੀ ਹੋਏ ਬਸ ਗਰਮੀ ਨਾ ਲੱਗੇ ਪਰ ਠੀਕ ਨੀ ਹੈ ਨੁਕਸਾਨਦਾਇਕ ਵੀ ਇਹ ਹਵਾ ਵਿੱਚ ਪਹਿਣਾ ਬਹੁਤ ਨੁਕਸਾਨਦਾ ਹੈ ਕਿ
ਹਮ ਹੋਰ ਦੱਸੋ ਰੋਟੀ ਕੀ ਬਣਾਈ ਸੀ ਸਬਜ਼ੀ ਕੀ ਬਣਾਈ ਸੀ ਅੱਜ
ਅੱਜ ਸਬਜ਼ੀ ਬਣਾਈ ਸੀ ਘੀਆ ਬਣਾਇਆ ਸੀ ਅਸੀਂ ਬਸ ਥੋੜ੍ਹੀ ਨਹੀਂ ਥੋੜ੍ਹੀ ਨਾ ਮੇਰੀ ਮੰਮੀ ਦੀ ਥੋੜੀ ਤਬੀਅਤ ਖ਼ਰਾਬ ਸੀ ਫੇਰ ਉਹਨਾਂ ਨੂੰ ਮੈਂ ਘੀਆ ਹੀ ਬਣਾ ਕੇ ਦਿੱਤਾ ਫਿਰ ਬੱਚੇ ਤੇ ਬਾਹਰੋਂ ਹੀ ਖਾ ਉਹਨਾਂ ਨੂੰ ਨਾ ਮਤਲਬ ਉਲਟੀਆਂ ਲੱਗ ਜਾਂਦੀ ਏ ਤੇ ਫੇਰ ਉਸ ਤੋਂ ਬਾਅਦ ਉਲਟੀਆਂ ਲੱਗ ਜਾਣ ਫੇਰ ਉਹ ਸਾਰਾ ਦਿਨ ਕਰਦੇ ਨੇ ਜਦ ਤੱਕ ਇੰਜੈਕਸ਼ਨ ਨਾ ਲਗਵਾਉਣ ਤਬ ਤੱਕ ਠੀਕ ਨਹੀਂ ਹੁੰਦਾ
ਇਹ ਵੀ ਔਖਾ ਹੀ ਹੈ ਨਾ ਮੇਰੀ ਮੰਮੀ ਦਾ ਵੀ ਇਹੀ ਹਾਲ ਹੈ ਉਹਨਾਂ ਦੇ ਵੀ ਨਾ ਪਿੱਤਾ ਨਿਕਲਿਆ ਹੋਇਆ ਨਾ, ਤੇ ਪਿੱਤੇ ਦੀ ਭਾਰੀ ਚ ਹੀ ਕੋਈ ਭਾਰੀ ਚੀਜ਼ ਖਾ ਲੈਣ ਤੇ ਤਾਂ ਕਰਕੇ ਬਸ ਫਿਰ ਉਹਨਾਂ ਦੇ ਦਰ ਛਿੜ ਜਾਂਦੀ ਹੈ ਕਲੇਜੇ ਚ ਤੇ ਜਦ ਤ ਵੋਬਰਨ ਦਾ ਇੰਜੈਕਸ਼ਨ ਹੁੰਦਾ ਇੱਕ ਉਹ ਲੱਗੇ ਨਾ ਤਾਂ ਤੱਕ ਠੀਕ ਨੀ ਹੁੰਦਾ।
ਹਾਂ ਸਹੀ ਗੱਲ, ਮੈਂ ਮੰਮੀ ਨੂੰ ਪਹਿਲਾਂ ਤਾਂ ਮੈਂ ਸਵੇਰੇ ਕਹਿਤਾ ਮੈਂ ਕਿਹਾ ਤੁਸੀਂ ਪਹਿਲੇ ਇਜੈਕ ਸ਼ਨ ਲਗਵਾਯਾਓ, ਕਹਿੰਦੇ ਨਹੀਂ ਥੋੜ੍ਹੀ ਦੇਰ ਸੋਣਨੀ ਆ ਠੀਕ ਹੋਜਗੀ ਪਰ ਹੋਏ ਨ ਫੇਰ ਮੈਂ ਦੁਪਹਿਰੇ ਇੰਜੈਕਸ਼ਨ ਲਗਵਾਇਆ ਫੇਰ ਠੀਕ ਹੋਏ।
ਪਰ ਗਲਤ ਹੈ ਨਾ ਦੇਖੋ ਬਿਨਾਂ ਇੰਜੈਕਸ਼ਨ ਤੋਂ ਠੀਕ ਨਹੀਂ ਹੋਇਆ ਬੰਦਾ ਤੇ ਉਸ ਤੋਂ ਬਾਅਦ ਫੇਰ ਉਹੀ ਗੱਲ ਮਤਲਬ ਇਹਦੇ ਮਤਲਬ ਸਾਰੀ ਉਮਰ ਦਾ ਹੀ ਹੋ ਗਿਆ ਨਾ ਕਿ ਦੇਖੋ ਇੰਜੈਕਸ਼ਨ ਬਿਨਾਂ ਠੀਕ ਨਹੀਂ ਹੋਣਾ।
ਹਾਂਜੀ ਸਾਰੀ ਉਮਰ ਦਾ ਹੋ ਗਿਆ ਇਹ ਤੇ
ਹੁੰ। ਹਮ ਹੋਰ ਐਵੇਂ ਮੇਰੀ ਕੁੜੀ ਨੂੰ ਵੀ ਤੇ ਐਵੇਂ ਥੋੜੇ ਟਾਈਮ ਪਹਿਲੇ ਬਿਮਾਰ ਹੋਈ ਸੀਗੀ ਤੇ ਕੀ ਸੀ ਸੀਗਾ ਉਹਦਾ ਮਤਲਬ ਉਹਨੂੰ ਲੂਜ ਮੋਸ਼ਨ ਜ ਲੱਗ ਰਹੇ ਸੀ। ਇੱਕ ਦੋ ਵਾਰੀ ਆਏ ਤਿੰਨ ਵਾਰ ਆਏਂ ਫਿਰ ਉਸ ਦਿਨ ਸਾਰੀ ਰਾਤ ਆਏ ਚ ਹਾਂ ਤੇ ਫਿਰ ਸਾਰੀ ਰਾਤ ਉਹਨੂੰ ਲੂਜ ਮੋਸ਼ਨ ਲੱਗਿਆ ਰਹੇ ਫਰ ਅਗਲੇ ਦਿਨ ਅਸੀਂ ਪਹਿਲਾਂ ਇੱਕ ਦਿਨ ਲੈ ਕੇ ਗਏ ਸੀ ਡਾਕਟਰ ਕੋਲ ਤੇ ਡਾਕਟਰ ਕਹਿੰਦਾ ਕਿ ਚਲੋ ਕੋਈ ਨੀ ਅੱਜ ਤੇ ਠੀਕ ਹੈ ਤੁਸੀਂ ਦਵਾਈ ਦੇ ਦੋ ਠੀਕ ਹੋ ਜੇਗੀ। ਫੇਰ ਅਗਲੇ ਦਿਨ ਲੈ ਕੇ ਗਏ ਤੇ ਉਹਦਾ ਵੇਟ ਵੀ ਘੱਟ ਹੋ ਗਿਆ ਮਤਲਬ ਸੌ ਗ੍ਰਾਮ ਹੋ ਗਿਆ ਫੇਰ ਉਹ ਕਹਿੰਦਾ ਐਡਮਿਟ ਕਰਨਾ ਪਏਗਾ। ਮੈਂ ਕਿਹਾ ਉਹੀ ਅਸੀਂ ਇੱਕ ਵਾਰੀ ਜਾਈਏ ਫਰੈਸ਼ ਹੋਈਏ ਤਾਂ ਹੀ ਬੰਦੇ ਦੀ ਹਾਲਤ ਇੰਨੀ ਖ਼ਰਾਬ ਹੋ ਜਾਂਦੀ ਹੈ।
ਹੋਰ ਬੱਚਾ ਛੋਟਾ ਹਾਂਜੀ ਬਿਲਕੁਲ ਜੀ।
ਰਾਹ ਉਹਨੂੰ ਬੁਰਾ ਹਾਲ ਰਿਹਾ ਤੇ ਫਿਰ ਐਡਮਿਟ ਕੀਤਾ ਫਿਰ ਜਦ ਕਿ ਉਹ ਲਾਂਦੇ ਨੇ ਨਾ ਹੱਥ ਤੇ ਲਾਂਦੇ ਨੇ ਜਿਦੇ ਤੇ ਉਹ ਚੜਾਦੇ ਨੇ ਪਾਈਪ ਚ' ਗਲੂਕੋਜ ਜਿਹਾ ਉਨੂੰ ਜਿਹੜਾ ਕੀ ਬੋਲਦੇ ਨੇ, ਕੈਨਲਾ ਜਿਆ ਬੋਲਦੇ ਨੇ। ਉਹ ਲਾਇਆ ਨੇ ਤੇ ਤਾਂ ਉਹ ਚੀਕਾ ਮਾਰ, ਮਾਰ ਕੇ ਰੋਏ ਫੇਰ ਮੈਂ ਤੇ ਬ ਚਹੀ ਉਹਦੀਨ ਉਹਦੀ ਨੱਸ ਨਾ ਮਿਲੇ ਫਿਰ ਇੱਕ ਦੋ ਜਗ੍ਹਾ ਹੋਰ ਦੇਖਿਆ ਫਿਰ ਜਿੱਥੇ ਜਿੱਥੇ ਸੂਈਆਂ ਖੁਬਾਈਆਂ ਉਹ ਚੀਕਾ ਮਾਰੇ ਫਿਰ ਹੋ ਰੋਏ ਸਾਨੂੰ ਵੀ ਰੋਣਾ ਆਏ।
ਹਾਂਜੀ ਜੀ ਆਪਾਂ ਸਾਡੇ ਵਰਗੇ ਚੀਕਾਂ ਮਾਰ ਮਾਰ ਦਿੰਦੇ ਨੇ ਕਈ ਵਾਰ ਦ੍ਰਿਪ ਲੱਗੇ ਤੇ ਬੱਚੇ ਤੇ ਉਹ ਛੋਟਾ ਬੱਚਾ ਸਾਡੀ ਕੁੜੀ ਤੇ ਵੈਸੇ ਹੀ ਛੋਟੀ ਹੀ ਇੰਨੀ
ਹਾਂ ਹੱਲੇ ਚੋਥੇ ਮੀਨੇ ਚ ਤੇ ਲੱਗੀ ਏ
ਬੱਚਿਆਂ ਨਾਲ ਵੈਸੇ ਹੀ ਮੁਸ਼ਕਿਲ ਹੋ ਜਾਂਦਾ ਹੈ।
ਨਾਲੇ ਸੈਕ ਸੈਕ ਕੇ ਲਿੱਤੀ ਹੈ ਅਸੀਂ ਤੇ ਉਦੋਂ ਵੈਸੇ ਵਿ ਜ਼ਰਾ ਜਾਂ ਕੁਛ ਚਏ ਜਾਣ ਨ
ਹਾਂਜੀ ਜੀ, ਸਾਰੇ ਪਰਿਵਾਰ ਦੀ ਨਾਲੇ ਨਿਕਲ ਜਾਂਦੀ ਹੈ।
ਹੁੰ ਹੁੰ।
ਚਹਾਜ ਸੁੱਤੀ ਕੇ ਨੀ ਸੁੱਤੀ ਤੁਹਾਡੀ ਗੁੜੀਆਂ।
ਬਸ ਨਾਨੂ ਨਾਲ ਲੱਗੀ ਗੱਲਾਂ ਮਾਰਦੀ ਪਈ ਹੈ ਖੇਡਦੀ ਪਈ ਸੀ। ਮੈਂ ਕਿਹਾ ਚੱਲ ਮੈਂ ਥੋੜ੍ਹੀ ਚਿਰ ਸੈਰ ਕਰ ਲਾ ਰੋਟੀ ਖਾਧੀ ਪੇਟ ਭਾਰੀ ਜਿਹਾ ਹੋ ਰਿਹਾ ਸੀ। ਮੈਂ ਕਿਹਾ ਥੋੜ੍ਹੀ ਸੈਰ ਵੀ ਜ਼ਰੂਰੀ ਹੈ। ਕਿਉਂਕਿ ਆਪਣਾ ਸਰੀਰ ਵੀ ਨਾ ਥੋੜਾ ਜਿਹਾ ਢਿੱਲਾ ਜਿਹਾ ਹੀ ਹੋ ਜਾਂਦਾ ਹੈ ਬੱਚੇ ਤੋਂ ਬਾਅਦ ਨਾ ਬਸ ਫਿਰ ਆਪਣਾ ਸਰੀਰ ਠੀਕ ਰਹੇਗਾ ਤੇ ਬੱਚੇ ਨੂੰ ਸਾਂਭ ਸਕਦੇ ਹਾਂ ਦੇਖੋ। ਹੋਰ ਵਿਆਹ ਵਿਉ ਨੀ ਕਰਨਾ ਤੁਸੀਂ ਭਰਾ ਤਾਂ ਮੈਂ ਕਹਿ ਰਹੀ ਸੀ ਤੁਸੀਂ ਕਹਿ ਰਹੀ ਸੀ ਦੇਖ ਰਿਹਾ ਰਿਸ਼ਤਾ-ਰੁਸ਼ਤਾ?
ਹਾਂਜੀ। ਰਿਸ਼ਤਾ ਤੇ ਓਦਾ ਹੋ ਗਿਆ। ਥੋੜਾ ਮਤਲਬ, ਕੁੜੀ ਵਾਲੇ ਕਹਿੰਦੇ ਸੀ ਫਰਵਰੀ ਚ ਦੇਖਾਂਗੇ, ਬਈ ਸਰਦੀਆਂ ਥੋੜਾ ਜਨਵਰੀ ਤੋਂ ਬਾਅਦ ਦੇਖਾਂਗੇ। ਉਹਨਾਂ ਨੇ ਥੋੜਾ ਕੰਮ ਵਗੈਰਾ ਕਰਵਾਉਣਾ ਟਾਇਲਾਂ ਵਗੈਰਾ ਲਗਵਾਉਣਗੇ ਕਰੇਟ ਛਾਨੀ ਸਾਡਾ ਘਰ ਥੋੜ੍ਹਾ ਤੇ ਅਸੀਂ ਆਪਣਾ ਘਰ ਠੀਕ ਕਰਵਾ ਕੇ ਫੇਰ ਲਗਵਾਵਾਂਗੇ
ਅੱਛਾ, ਅੱਛਾ।
ਫਰਵਰੀ ਦਾ ਕਹਿ ਰਹੇ ਨੇ, ਦੇਖੋ ਫਰਵਰੀ ਚ'
ਹੂੰ ਤੇ ਆਪਣੀ ਪਸੰਦ ਹੀ ਕੀਤੀ ਕਿ, ਤੁਸੀਂ ਲੱਭ
ਨਈ ਜੀ ਮੈਂ ਉਹਨਾਂ ਨੇ ਆਪਣੀ ਪਸੰਦ ਦੀ ਅੱਜ- ਕੱਲ੍ਹ ਬੱਚੇ ਆਪਣੀ ਪਸੰਦ ਦੀ ਕਰਦੇ ਨੇ ਜੀ।
ਸਹੀ ਗੱਲ ਹੈ, ਸਹੀ ਗੱਲ ਹੈ। ਪਰ ਠੀਕ ਹੈ, ਚਲੋ ਆਪਨੀ ਪਸੰਦ ਦੀ ਵਿਆਹ ਈ ਕੱਲ ਨੂੰ ਤੁਹਾਨੂੰ ਬੋਲਣ ਜੋਗਾ ਨੀ ਐ ਨਾ ਅਗਲਾ। ਕੀ ਤੁਸੀਂ ਕੀ ਐਵੇਂ ਕਰਾਤਾ ਉਵੇਂ ਕਰਾਤਾ। ਮੈਂ ਤੇ ਕਹਿੰਦੀ ਆ, ਮੈਂ ਤੇ ਆਪਣੇ ਭਰਾ ਨੂੰ ਵੀ ਕਹਿੰਦੀ ਆ ਲੇਆ ਬਈ ਆਪਣੀ ਪਸੰਦ ਦੀ ਲਿਆ ਕੋਈ।
ਹਾਂਜੀ ਵੈਸੇ ਵੀ ਅੱਜ ਕੱਲ ਜੀ ਲੱਬਦੀ ਵੀ ਨੀ ਕੁੜੀ।
ਹਾਂ ਕੁੱਝ ਕੁੜੀਆਂ ਲੱਭੋ ਉਹਨਾ ਦੇ ਸੋ ਰੱਖ ਰਹੇ ਨੇ ਆਪਣੀ ਪਸੰਦ ਹੀ ਲਏਗਾ। ਆਪਣੇ ਹਿਸਾਬ ਨਾਲ ਰੱਖੇਗਾ।
ਹਾਂਜੀ, ਬਿਲਕੁਲ।
ਕੀ ਸਾਡੇ ਮਾਂ ਪਿਓ ਨੂੰ ਦੋ ਟਾਈਮ ਦੀ ਬਸ ਰੋਟੀ ਖਵਾ ਦੇ। ਉਹਨਾ ਨੇ ਹੋਰ ਕੀ ਚਾਈਦਾ?
ਹਾਂਜੀ ਬਿਲਕੁਲ ਠੀਕ ਗੱਲ ਏ ਜੀ। ਸਭ ਅੱਜ ਕੱਲ ਐਸੇ ਹੀ ਫੈਸ਼ਨ ਹੈ ਜੀ ਆਪਣੀ ਪਸੰਦ
ਹਾਂ ਬਾਕੀ ਮੈਂ ਸਾਡੇ ਘਰ ਰੋਕ-ਟੋਕ ਕੁਛ ਨੀ ਐ ਕੁੜੀਆਂ ਨੂੰ ਵੀ ਰੋਕ-ਟੋਕ ਕੁਛ ਨੀ ਸੀ ਸਾਡੇ ਘਰ। ਨੂਆ ਨੂੰ ਵੀ ਨੀ ਅੱਗੇ ਕੋਈ ਆਉਣੀ।
ਹਾਂਜੀ ਬਿਲਕੁਲ, ਏਦਾ ਈ ਚੱਲਦਾ ਜੀ ਫਿਰ ਘਰ ਅਗਰ ਰੋਕ-ਟੋਕ ਰੱਖੋ ਓਈ, ਓਈ ਫਿਰ ਰੋਜ਼ ਦਾ ਕੁਛ ਨਾ
ਪਾਪਾ ਹੈ ਸੀ, ਸਾਡੇ ਥੋੜੇ ਗੁੱਸੇ ਸੁਭਾਅ ਵਾਲੇ ਪਰ ਟਾਈਮ ਦੇ ਹਿਸਾਬ ਨਾਲ ਉਹ ਵੀ ਥੋੜੇ ਠੀਕ ਹੋ ਗਏ ਥੋੜਾ ਬਹੁਤ ਕਦੀ-ਕਦੀ ਕਰ ਲੈਂਦੇ ਨੇ ਫਿਰ ਉਹਨੂੰ ਪਤਾ ਹਜੇ ਤਾ ਟਾਈਮ ਆ, ਅੱਜ ਦੇ ਹਿਸਾਬ ਨਾਲ ਉਹ ਵੀ ਬਦਲਗੇ।ਜਦੋਂ ਦੀ ਮੇਰੀ ਗੁੜੀਆ ਹੋਈ ਹੈ ਤਾਂ ਉਹਦਾ ਥੋੜਾ ਹੋਰ ਕਿ ਚੱਲ ਜਿੱਦਾਂ ਕਰਨਾ ਓਦਾਂ ਕਰਲੋ
ਜੀ, ਬਿਲਕੁਲ ਜੀ ਹਾ, ਹਾਂਜੀ ਉਹਨਾਂ ਨੂੰ ਹੋ ਗਿਆ ਕਿ ਬਸ। ਉਹਨਾਂ ਨੂੰ ਖੇਲਣ ਵਾਸਤੇ ਤੇ ਮਿਲ ਗਿਆ। ਕੋਈ ਉਹਨਾਂ ਨੇ ਉਹਨਾਂ ਚ ਬੀਜੀ ਰਹਿੰਦੇ ਨੇ।
ਉਹੀ ਹੈ ਨਾ ਬੱਚਾ, ਬੱਚਾ ਹੋ ਜੇ। ਬੰਦਾ ਆਪਣਾ ਬਚਪਨ ਦੁਬਾਰਾ ਵੇਖ ਲੈਦਾਂ।
ਹਾਂਜੀ, ਜੀ ਬਿਲਕੁਲ
ਹੂੰ, ਹੂੰ, ਹੂੰਅ
ਹੋਰ ਆਣਾ ਤੁਸੀਂ?
ਆਵਾਂਗੀ, ਆਵਾਂਗੀ, ਬਸ ਮੈਂ ਸੋਚ ਈ ਰਹੀ ਸੀ। ਮੈਂ ਕਿਹਾ ਅੱਜ-ਕੱਲ ਚ ਚਲਾਵਾਂ ਚੱਕਰ ਪਰ, ਉਹ ਇਹ ਗਰਮੀ ਕਰਕੇ ਨਿਕਲਣ ਦਾ ਇੱਕ ਮਿੰਟ ਵੀ ਮਨ ਨੀ ਕਰਦਾ। ਅੱਜ ਵੀ ਮੈਂ ਦੁਪਹਿਰੇ ਗਈ ਆ।ਥੋੜ੍ਹਾ ਜਿਹਾ ਕਿਸੇ ਨੇ ਆਣਾ ਸੀ ਘਰ। ਮੈਂ ਕਿਹਾ ਚੱਲ ਬਈ ਥੋੜਾ ਬੈਕਰੀ ਦਾ ਸਮਾਨ ਲਿਆਵਾਂ ਬਿਸਕੁਟ ਨਮਕਨ ਲਿਆਵਾਂ ਓਹੀ ਲੈ ਕੇ ਆਈ ਆਂ ਬਸ। ਓਨੀ ਦੇਰ ਈ ਗਈ ਆ ਕੇ ਤਿੰਨ ਗਲਾਸ ਪਾਣੀ
ਹਾਂਜੀ ਜੀ, ਮੈਂ ਵੀ ਸਵੇਰ ਦਾ ਪਾਨੀ ਪੀ ਵੀ ਜਾ ਰਏ ਆ। ਔਰ ਪਾਨੀ ਪੀ ਕੇ ਇੱਕਦਮ ਸੁੱਕਾ ਲੱਗਦਾ ਕੁੱਛ ਹੈ ਹੀ ਨੀ ਮੂੰਅ ਚ'। ਪਾਣੀ ਪੀ ਵੀ ਜਾਓ, ਪੀ ਵੀ ਜਾਓ। ਬ ਪਿਆਸ ਲੱਗਦੀ ਹੈ।
ਹੋਰ ਦੱਸੋ ਨਵੀਂ ਤਾਜ਼ੀ ਕੋਈ
ਬਸ ਜੀ ਆਵਾਂਗੇ ਤੁਹਾਡੇ ਘਰ ਫੇਰ ਮੈਂ ਦੱਸਾਂਗੀ ਤੁਹਾਨੂੰ ਵੀਂ ਤਾਜ਼ੀ
ਠੀਕ ਹੈ, ਠੀਕ ਹੈ ਚਾਚੀ ਠੀਕ ਹੈ ਤੁਹਾਡੇ ਹੁਣ
ਹਾਂਜੀ-ਹਾਂਜੀ ਚਾਚੀ ਠੀਕ ਹੈ।
ਆਇਆ ਗਿਆ ਲੱਗਿਆ ਹੋਣਾ ਤੁਹਾਡੇ ਘਰ ਤੇ
ਹਾਂਜੀ-ਹਾਂਜੀ ਆਦੇ ਰਹਿੰਦੇ ਲੋਕੀ ਦੇਖਣ ਆਦੇ ਰਹਿੰਦੇ ਨੇ,
ਹੋ ਬੰਦਾ ਬਿਮਾਰ ਕੀ ਹੋਏ ਘਰ ਚ ਮੇਲਾ ਲੱਗ ਜਾਂਦਾ।
ਹਾਂਜੀ, ਹਾਂਜੀ, ਹਾਂਜੀ
ਰੋਟੀ ਰੁਟੀ ਖਾਓ ਤੁਸੀਂ ਵੀ ਮੈਂ ਵੀ ਥੋੜ੍ਹੀ ਜਿਹੀ ਸੈਰ ਕਰ ਲਈ ਮੈਂ ਵੀ ਕੁੜੀਆਂ ਨੂੰ ਦੇਖਾ ਇੰਤਜ਼ਾਰ ਕਰ ਰਹੇ ਹੋਣੇ ਕਿ ਮੰਮਾ ਆਏ ਨੀ ਅੰਦਰ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ।